ਹਾਂਜੀ, ਸਤਿ ਸ਼੍ਰੀ ਅਕਾਲ।
ਕੀ ਹਾਲ ਏ।
ਵਧੀਆ ਤੁਸੀਂ ਠੀਕ ਹੋ ਹਾਂਜੀ, ਠੀਕ ਆ ਮੈਂ ਨਾ ਬੜੇ ਦਿਨ ਹੋ ਗਏ। ਸੀ ਮੈਂ ਕਿਹਾ ਚਲੋ ਗੱਲ ਹੀ ਕਰੀਏ।
ਹਾਂਜੀ ਮੈਂ ਵੀਓ ਕਹਾਂ ਸਭ ਵਧੀਆ, ਮੈਂ ਓਯੋ ਕਹਾਂ ਪਤਾ ਨੀ ਕੀ ਗੱਲ ਏ, ਗੱਲ ਹੀ ਨੀ ਕੀਤੀ। ਕਿਤਨੇ ਦਿਨ ਹੋ ਗਏ ਨੇ।
ਬਸ ਥੋੜਾ ਬਿਜੀ ਚੱਲਦੇ ਪਏ ਸੀ।
ਅੱਛਾ-ਅੱਛਾ-ਅੱਛਾ-ਅੱਛਾ, ਨਾਨੀ ਘਰ ਆਏ ਹੋਏ ਨੇ ਬੱਚੇ।
ਹਾਂ ਹਾਂ ਉਹੀ ਮੈਂ ਸੋਚ ਰਹੀ ਸੀ ਵੀ ਚਲੋ ਬੱਚਿਆਂ ਨੂੰ। ਜਾਣ ਲੱਗਿਆ ਕੁਛ ਦੇਣਾ ਹੀ ਏ ਨਾ ਗਿਫਟ ਵਗੈਰਾ। ਤੇ ਬਈ। ਕੀ ਦੇਈ ਏ ਤੇ ਮੈਂ ਪੁੱਛ ਰਹੀ ਸੀ ਵੀ ਤੁਸੀਂ ਜ਼ਿਆਦਾ ਔਨਲਾਈਨ ਸ਼ੌਪਿੰਗ।
ਅੱਛਾ-ਅੱਛਾ ਹਾਂਜੀ ਹਾਂ ਅੱਜ ਕੱਲ ਤਾਂ ਵੈਸੇ। ਤੇ ਬੱਚੇ ਬਾਹਰ ਦੀਆਂ ਚੀਜ਼ਾਂ ਲੈ ਕੇ ਖੁਸ਼ ਹੁੰਦੇ ਨੇ।
ਹੂੰ ਹੂੰ।
ਹੈ ਨਾ ਤੇ ਕਿਟ ਵਗੈਰਾ ਬਣਵਾ। ਹੈ ਨਾ ਤੁਸੀਂ ਵੀ ਕੋਈ ਵਿੱਚ ਕਲਰ ਕੋਲਰ ਪਵਾ ਦੇਣਾ ਖਾਣ ਪੀਣ ਦੀਆ ਚੀਜ਼ਾਂ ਹੋ ਜਾਣਗੀਆਂ।
ਹੂੰ ਹੂੰ ਨਹੀਂ ਚਲੋ ਤਾਂ ਹਾਂ ਉਹ ਗੱਲ ਤਾਂ ਠੀਕ ਚਲੋ ਉਹ ਤਾਂ ਦੇਣਾ ਹੀ ਹੈ ਸਮਾਨ। ਤੇ ਮੈਂ ਸੋਚ ਰਹੀ ਸੀ ਘਰੋ ਕੱਪੜੇ ਕੁਪੜੇ ਵੀ ਲੈਦੇ ਨਾ ਬੱਚਿਆਂ ਨੂੰ ਓਨਲਾਈਨ ਥੋੜੇ ਅੱਛੇ ਮਿਲ ਜਾਂਦੇ ਨੇ ਔਨਲਾਈਨ
ਮਿਲ ਤੇ ਜਾਂਦੇ ਨੇ ਪਰ ਕਈ ਵਾਰੀ ਨਾ ਸਾਈਜ਼ ਦਾ ਇਸ਼ੂ ਹੋ ਜਾਂਦਾ ਸਾਈਜ਼ ਵੱਡੇ ਛੋਟੇ ਹੋ ਜਾਂਦੇ ਨਾ ਫਿਰ ਉਹਨੂੰ ਰਿਟਰਨ ਕਰਾਉਣਾ ਫਿਰ ਖਾ ਹੁੰਦਾ ਹੈ
ਪਰ ਆਪਣੇ ਕੋਲ ਵੀ ਤੇ ਹੈ ਨਾ ਆਪਣੇ ਕੋਲ ਹੁਣ ਜਿਸ ਤਰ੍ਹਾਂ ਆ ਬੱਚੇ ਕੋਲ ਹੀ ਨੇ ਸਾਡੇ ਹਨ ਨਾ ਕਿਉਂਕਿ ਇਹ ਥੋੜਾ ਰਿਟਰਨ ਦਾ ਵੀ ਹੁੰਦਾ ਉਸ਼ਨ ਹਨਾ ਤੇ ਜੇ ਬੱਚੇ ਕੋਲ ਨੇ ਆਪਾਂ ਟਰਾਈ ਕਰਕੇ ਟਰਮਿਨ ਤਾਂ ਕਰ ਸਕਦੇ ਆ
ਹਾਂਜੀ ਇਹ ਵੀ ਹੋ ਸਕਦਾ ਤੁਸੀ ਦੁਜੀ ਟਰਾਈ ਕਰ ਲੈਣਾ
ਬਾਈ ਬੱਚਿਆਂ ਵਾਸਤੇ ਕੱਪੜੇ ਲਏ ਹਾਂ ਤੇ ਸਾਈਟ ਦੱਸੋ ਤੁਸੀਂ ਕਿੱਥੋਂ ਜ਼ਿਆਦਾ ਵਧੀਆ ਮਿਲ ਜਾਣਗੇ ਕੁਛੱ
ਫਲੀਪਕਾਟ ਲੱਲੋ ਘਰ ਦੇ ਵਿੱਚ ਛੋਟੇ ਜਿਆਦਾ ਬੱਚੇ ਨੇ ਫਸਟ ਕਿਰਾਏ ਤੇ ਮਿਲ ਜਾਣਗੇ ਤੁਹਾਨੂੰ
ਨਹੀਂ ਬੱਚੇ ਤੇ ਬੱਚੇ ਛੋਟੇ ਤਾਂ ਨਹੀਂ ਹੈ ਦੇਖੋ ਮੇਰੇ ਬੱਚੇ ਤਾਂ ਹੈਗੇ ਜੇ ਦੇਖੋ ਹਾ ਦਸ ਸਾਲ ਦਾ ਹੈ ਨਾ
ਹਾਂਜੀ ਹਮ ਦੇਖੋ ਪੰਜ ਸਾਲ ਤਾਂ ਬੱਚੇ ਨੂੰ ਅੱਛੇ ਮਿਲਦੇ ਜੇ ਕੱਪੜੇ ਆਪਣੇ ਓਨਲਾਈਨ ਮੰਗਵਾਓ ਤੇ ਥੋੜੇ ਵੱਡੇ ਬੱਚੇ ਦੇ ਫਿਰ ਥੋੜੇ ਔਖੇ ਹੋ ਜਾਂਦੇ ਨੇ
ਆਵਾਜ਼ ਨਹੀਂ ਆ ਰਹੀ ਹਾਂ
ਮੈਂ ਕਹਿ ਰਹੀ ਸੀਪੰਜ ਸਾਲ ਤੱਕ ਦੇ ਬੱਚੇ ਦੇ ਵਧੀਆ ਮਿਲਦੇ ਨੇ ਕੱਪੜੇ ਔਲਾਈਨ ਵੱਡੇ ਬੱਚਿਆਂ ਦੇ ਤਾ ਸ਼ੋਪ ਤੋਂ ਹੀ ਲੈਣੇ ਪੈਣਗੇ
ਅੱਛਾ
ਹਾਂਜੀ
ਹਮ ਇਹ ਵੀ ਦਿੱਕਤ ਹੈ ਨਾ ਗਰਮੀ ਬੜੀ ਹੈ ਨਾ ਗਰਮੀ ਕਿਤੇ ਜਾਣਾ ਵੀ ਮੁਸ਼ਕਿਲ ਲੱਗਦਾ ਤੇ ਨੂੰ ਇਸ ਕਰਕੇ ਹਾਂ ਪਰ ਇਹ ਵੀ ਹੁਣ ਦੇਖੋ ਬੱਚੇ ਆਉਣਗੇ ਤੇ ਉਹਨਾਂ ਨੂੰ ਦੇਣਾ ਵੀ ਆਪਾਂ ਨੂੰ ਹਾਂ
ਹਮ ਹਮ
ਹੁਣ ਜੇ ਬੱਚਿਆਂ ਵਾਸਤੇ ਲਵਾਂਗੀ ਤੇ ਕੁੜੀ ਹੈ ਨਾ ਉਹਨੂੰ ਵੀ ਦੇਣਾ ਪਏਗਾ ਸੂਟ ਤੇ ਬਸ ਮੈਂ ਹੀ ਸੋਚ ਰਹੀ ਸੀ ਪੱਕਾ ਬਈ ਰੇਡੀਮੇਡ ਹੀ ਲੈ ਲਈਏ ਤਾ ਜ਼ਿਆਦਾ ਅੱਛਾ ਰਹੇਗਾ
ਹਾਂਜੀ ਕੋਈ ਨੀ ਆ ਰਹੀ ਸਮਝ ਸਮਝ ਲੱਗੀ
ਹਾਂ ਦੇਖੋ ਫੈਬ ਫੈਬਰਿਕ ਨੂੰ ਸੀਣ ਵਾਸਤੇ ਦਿਆਂਗੇ ਪਹਿਲਾਂ ਤਾਂ ਫੈਬਰਿਕ ਲੈਣ ਜਾਵਾਂਗੇ
ਹਾਂਜੀ
ਉਹਨੂੰ ਪਸੰਦ ਕਰਾਂਗੇ ਗਰਮੀ ਚ ਜਾਵਾਂਗੇ ਆਵਾਂਗੇ ਫੇਰ ਉਸ ਤੋਂ ਬਾਅਦ ਉਹਨੂੰ ਘੰਟਾ ਦੋ ਦੋ ਤਿੰਨ ਘੰਟੇ ਲੱਗਣਗੇ ਚਲੋ ਚੂਜ ਕਰ ਵੀ ਲਵਾਂਗੇ ਹਨਾ
ਹਾਂਜੀ ਹਾਂਜੀ
ਸੀਨਦੇ ਜਾਓ
ਹਾਂ ਇਹ ਤੇ ਹੈ ਬੂਟੀ ਵੇਖਣਾ ਪੈਣਾ ਹੈ
ਹਾਂ ਕੋਈ ਬੁਟੀਕ ਵੀ ਉਹ ਜਿਹਾ ਵੇਖਣਾ ਪੈਦਾ ਨਾ ਟਾਂਗ ਦਾ ਜਿਹੜਾ ਕੋਈ ਸਹੀ ਹੋਵੇ
ਹਾਂਜੀ ਬਿਲਕੁਲ ਸਹੀ ਕਹਿ ਜਿਓ ਕੋਈ ਨੀ ਤੁਸੀਂ ਰੇਡੀਮੇਟ ਹੀ ਟਰਾਈ ਕਰੋ ਅੱਜ ਕਲ ਤੇ ਹਰ ਚੀਜ਼ ਮਿਲ ਜਾਂਦੀ ਹਰ ਸਾਈਜ਼ ਮਿਲ ਜਾਂਦਾ ਰੇਡੀਮੇਡ ਕਿਛ ਵੀ
ਹਰ ਸਾਈਜ਼ ਅਵੇਲੇਬਲ ਹੁੰਦਾ ਰੇਡੀਮੇਡ ਵਿੱਚ ਹੀ ਪਰ ਅੱਛਾ ਵੀ ਆਉਣ
ਹਾਂਜੀ ਬਸ ਪਹਿਚਣ ਹੋਣੀ ਚਾਹੀਦੀ ਕੱਪੜੇ ਦੀ ਨਾ ਹੈਲੋ ਹੈਲੋ
ਹੈਲੋ ਆਵਾਜ਼ ਨਹੀਂੀ ਆ ਰਹੀ
ਹਾਂਜੀ ਹੁਣ ਆਈ ਵੀਾਟਕ ਠੰਡ ਤੁਹਾਡੀ ਆਵਾਜ਼ ਚ ਨਾ
ਹਾਂ ਹਾਂ ਕੁਛ ਆਪਣੀ ਚੁਆਇਸ ਵੀ ਹੁੰਦੀ ਹੈ ਨਾ ਹਮ ਚਇਸ ਹੈ ਅਕੋਰਡਿੰਗ ਚੀਜ਼ ਥੋੜੀ ਵਧੀਆ ਆ ਜਾਂਦੀ ਤੇ ਘਟੀਆ ਵੀ ਆ ਜਾਂਦੀ
ਹਾਂਜੀ ਹਾਂਜੀ ਨਹੀਂ ਬਸ ਖਾਲੀ ਕੱਪੜੇ ਦੀ ਪਹਿਚਾਣ ਹੋਈ ਕੱਪੜਾ ਅੱਛਾ ਹੋਣਾ ਚਾਹੀਦਾ ਹੈ
ਹਮ ਹਮ
ਕੱਪੜੇ ਦੀ ਪਹਿਚਾਣ ਸਭ ਤੋਂ ਵਧੀਆ ਹੁੰਦੀ ਬਈ ਗਰਮੀਆਂ ਚ ਕੀ ਪੈ ਗਰਮੀ ਨਾ ਲੱਗੇ ਪਈ ਹਾਂਜੀ ਮੇਘਾਲੇ
ਹਾਂ ਵੈਸੇ ਅੱਜ ਕੱਲ੍ਹ ਤਾਂ ਅ ਸਿਲਕ ਚੱਲਦਾ ਵਾ ਹੈਾ ਜੇਗਰ ਆਪਾਂ ਡੇਲੀ ਯੂਜ ਪਾਈਏ ਤਾਂ ਕੋਟਨ ਸਹੀ ਰਹਿੰਦਾ ਹੈਾ
ਹਾਂਜੀ ਕੁਆਲਟੀ ਵਅਰਸ ਸਿਲ ਕੇ ਅੱਛਾ ਹੈ ਹਮ
ਪਾਰਟੀ ਵੀਅਰ ਦਿਨ ਥੋੜਾ ਅੱਛਾ ਦੇਣਾ ਹੈ ਤੇ ਫ ਥੋੜਾ ਸਿਲਕ ਹੋਏ ਹਨਾ ਕੁਛ ਇਸ ਟਾਈਪ ਦਾ ਹੋਏ ਅੱਛਾ ਜਿਹਾ ਹਮ ਹਾਂ
ਤੇ ਵੀ
ਦਿੱਤੋਏ ਵੀ ਅੱਛੇ ਲੱਗਦੇ ਨੇ ਹੋਰ ਚਲੋ ਬੰਦਾ ਪਾਏ ਤੇ ਸਹੀ ਨਾ ਫਿਰ ਹਾਂ ਇਹ ਵੀ ਹੁੰਦਾ ਚਲੋ ਪਾਏ ਤਾਂ ਸਹੀ ਥੋੜਾ
ਹਾਂਜੀ
ਹੂੰ। ਹੋਰ ਦੱਸੋ ਤੁਸੀਂ ਫੋਨ ਕੀਤਾ ਸੀ ਤੁਸੀ ਕਿਵੇਂ ਯਾਦ ਕੀਤਾ? ਮੈਨੂੰ ਤਾਂ ਯਾਦ
ਅੱਛਾ, ਬਸ ਮੈਂ ਵੀ ਬੈਠੀ ਸੀ ਮੈਂ ਕਿਹਾ ਪਤਾ ਨੀ ਕੀ ਗਲ ਏ ਬੜੇ ਦਿਨ ਹੋ ਗਏ ਫੋਨ ਹੀ ਨੀ ਆਇਆ ਮੈਂ ਕਿਹਾ ਚਲੋ ਟਰਾਈ ਕਰਨੇ ਆ ਗੱਲ ਹੁੰਦੀ ਏ ਦੇਖਣੇ ਆ ਤੁਸੀਂ ਅੱਜ ਫੋਨ ਸਾਡਾ ਰਿਸੀਵ ਕਰ ਹੀ ਲਿਆ
ਹਾਂ ਬਸ ਮੈਂ ਥੋਡਾ ਫਰੀ ਸੀ ਤੇ ਮੈਂ ਸੋਚਿਆ ਚਲੋ ਫੋਨ ਲੈਂਣੀ ਹਾਂ ਹੱਥ ਕਿੰਜ ਮੈਂ ਫੋਨ ਲਿਆ ਤੇ ਤੁਹਾਡਾ ਫੋਨ ਆ ਹੀ ਗਿਆ।
ਅੱਛਾ ਅੱਛਾ, ਹਾਂ।
ਜਿਨ
ਹੋਰ, ਬਸ। ਪੁੱਛਣਾ ਸੀ ਤੁਸੀਂ ਸਿੰਧੀ ਕੜੀ ਕਿਵੇਂ ਬਣਾਉਂਦੇ ਔ।
ਸਿੱਧੀ ਕੜੀ ਸਿੰਧੀ ਕੜੀ ਤੇ ਬੜੀ ਈਜ਼ੀ ਹੈਗੀ ਏ ਬਣਾਨੀ। ਕੋਈ ਮੁਸ਼ਕਿਲ ਨਹੀਂ ਹੈਗੀ। ਰਿਸ਼ਤੇ ਹਾਂ, ਤੁਸੀਂ ਕਦੇ ਨੀ ਬਨਾਈ। ਪਹਿਲੇ
ਨਹੀਂ ਨਹੀਂ ਮੈਂ ਬਣਾਈ ਨੀ ਮੈਂ ਖਾਲੀ ਸੁਣਿਆ ਹੀ ਏ ਇਹਦਾ ਨਾਮ ਨਾ। ਮੈਂ ਕਿਹਾ ਟਰਾਈ ਕਰਾਂਗੀ ਇੱਕ ਵਾਰੀ ਤੁਹਾਨੂੰ ਤੁਹਾਡੀ ਕਿਸਨੇ ਪਾਈ ਸੀ। ਵੀ ਤੁਸੀਂ ਬਣਾਏ ਸੀ ਸਾਰੇ ਤਾਰੀਫ ਕਰ ਰਹੇ ਸੀ ਤੁਹਾਡੀ ਬੜੀ ਸਵਾਦ ਬਣੀ ਏ। ਮੈਂ ਕਿਹਾ ਚਲੋ ਅਸੀਂ ਵੀ ਬਣਾ ਕੇ ਟਰਾਈ ਕਰੀਏ ਪੁੱਛੀਏ, ਕਿਵੇਂ ਬਣਾਉਂਦੇ ਨੇ।
ਬੜੀ ਅੱਛੀ ਹੈਗੀ ਉਹ ਟੇਸਟੀ ਹੀ ਬੜੀ ਬਣਦੀ ਹੈ। ਔਰੇ ਚ ਕੀ ਇੱਕ ਤੇ ਮਤਲਬ ਕਿ ਪੋਸ਼ਟ ਜਿਸ ਤਰ੍ਹਾਂ ਕਹਿ ਲਓ ਵਧੀਆ ਹੁੰਦੀ ਹੈਨਾ। ਸਾਰੀ ਸਾਰੀ ਸਬਜ਼ੀਆਂ ਹੁੰਦੀਆਂ ਵਿੱਚ ਹਾਂ ਤੇ ਤੁਸੀਂ ਸਾਰੇ ਜਾਂ ਜਿਹੜੀ, ਜਿਹੜੀ ਸਬਜ਼ੀ ਖਾਂਦੇ ਉਹ ਨਾ ਸਾਰੀ ਸਬਜ ਜਿਵੇਂ ਤੁਸੀ ਥੋੜੀ, ਥੋੜੀ ਲੇ ਲੈਣਾ।
ਅੱਛਾ।
ਸਬਜ਼ੀਆਂ ਲੈ ਕੇ ਉਹਨੂੰ ਅਪਣਾ ਚੰਗੀ ਤਰ੍ਹਾਂ ਸਾਫ਼ ਸੂਫ਼ ਕਰਕੇ ਤੇ ਤੁਸੀਂ ਫਰਾਈ ਕਰ ਲੈਣਾ।
ਹਾਂਜੀ। ਠੀਕ ਏ ਸਬਜ਼ੀ ਕਿਹੜੀ ਕਿਹੜੀ ਹੋ ਮੇਨ ਸਬਜ਼ੀ ਕਿਹੜੀ ਕਿਹੜੀ ਪੈਂਦੀ ਏ।
ਸ਼ਿਮਲਾ ਮਰਚ, ਅਰਬੀ ਭਿੰਡੀ
ਅਰਬੀ ਵੀ ਪਾ ਲੈਂਦੇ ਲੇਸ ਵਾਲੀ ਨਹੀਂ ਹੋਣੀ ਉਹ ਅੱਛਾ।
ਜਦੋਂ ਆਪਾਂ ਨੂੰ ਨਾਂ, ਨਾਂ, ਨਾਂ ਬਿਲਕੁਲ ਨੀਂ ਅਗਰ ਆਪਾਂ ਫਰਾਈ ਕਰ ਦਾਂਗੇ ਅ ਬੀ ਨੂੰ ਤੇ ਲੇਸ ਤੇ ਖਤਮ ਨੀਂ ਹੋ ਜੇਗੀ ਉਦੇ ਚ
ਅੱਛਾ ਨਈਂ ਜਿਵੇਂ ਖੱਟੀ ਚੀਜ਼ ਪਾਤੀ ਫਿਰ ਦਿੱਕਤ
ਨਾਂ ਨਾਂ ਨਾਂ ਨਾਂਅ ਨਾਂ ਕੁਛ ਨੀਂ ਐਸਾ ਤੁਸੀਂ ਉਹਨੂੰ ਹਾਂ, ਉਹ ਹਾਲਾਂਕਿ ਪੇਸਟ ਬੜਾ ਅੱਛਾ ਆਏਗਾ ਉਹਦਾ ਅਰਬੀ ਪਾਓਗੇ ਨਾਂ ਅਸੀਂ
ਅੱਛਾ ਅੱਛਾ
ਤੁਸੀਂ ਸਭ ਫਰਾਈ
ਅੱਛਾ। ਹੈਲੋ
ਬਣਾਓ ਜ਼ਿਆਦਾ ਵਧੀਆ ਹਨਾਂ!
ਹਾਂਜੀ, ਕੋਈ ਨੀ ਮੈਂ ਟਰਾਈ ਕਰਾਂਗੀ।
ਤੇ ਉਹ ਤੁਸੀਂ ਰੱਖੋ ਖੁੱਲਾ ਭਾਂਡਾ। ਤੇ ਰੱਖੋ ਉੱਥੇ ਤੇਲ ਮਿੱਲ ਚੋਂ ਹਨਾਂ। ਜੋ ਯੂਜ ਕਰਦੇ ਹੋ ਸਰਸੋਂ ਦਾ ਤੇਲ ਜ ਫਾਇੰਡ ਤੇ ਸਰਸੁਰ ਤੇਲ ਅਸੀਂ ਬਣਾਓ ਜ਼ਿਆਦਾ ਅੱਛਾ ਐ ਤੇ ਉਹਦੇ ਚ ਪਾਓ ਤੁਸੀਂ ਹਾਂ, ਮੈਂ ਤੁਹਾਨੂੰ ਦੱਸ ਜੀਰਾ। ਪਾਓ ਹਿੰਗ ਪਾਓ। ਵੇਸਨ ਪਾ ਦੋ ਨਾਲ ਹੀ ਇੱਕ ਕੜਛੀ ਹਾਂ, ਉਹਨੂੰ ਵੇਸਣ ਤੁਸੀਂ ਭੁੰਨਨਾ ਜਦੋਂ ਹਲਕਾ ਬਰਾਉਨ ਹੋ ਜਾਏਗਾ ਨਾਂ ਵੇਸਣ ਉਹਦੇ ਚ ਫਿਰ ਮਸਾਲੇ ਪਾਦ ਨਮਕ ਮਿਰਚ ਹਲਦੀ ਵਗੈਰਾ ਸਭ ਕੁਛ ਧਨੀਆਂ ਤੁਨੀਆਂ
ਤੇ ਮੇਰੀ ਗੱਲ ਸੁਣੋ ਕਿਵੇਂ ਪਤਾ ਲੱਗੇਗਾ ਬਈ ਇੰਨੀ ਲੱਸੀ ਨੀਂ ਇੰਨਾ ਵੇਸਣ ਪੈਣਾ ਇਹ ਕੀ ਹਿਸਾਬ ਬਨੇਗਾ।
ਦੇਖੋ, ਮੈਂ ਤਾਂ ਬਸ ਚਾਰ ਪੰਜ ਜਣਿਆਂ ਵਾਸਤੇ ਬਣਾਉਣੀ ਤੁਸੀਂ ਇੱਕ ਕੜਛੀ ਬੜੀ ਵੈਸ ਵੱਡੇ ਹਨਾਂ। ਜੇ ਜ਼ਿਆਦਾ ਬਣਾਉਣੇ ਤੁਸੀਂ ਉਸ ਹਿਸਾਬ ਨਾਲ ਲਲੋ
ਅੱਛਾ ਮੇਂ ਤੇ ਕਾਫ਼ੀ ਵੱਡੀ ਜੁਆਇੰਟ ਫੈਮਿਲੀ ਨਾਂ ਤਾਂ ਮੈਂ ਪੁੱਛ ਰਹੀ ਹਾਂ
ਲੈ ਸਕਦੇ ਹੋ ਹਨਾਂ ਫੇਰ ਉਸ ਤੋਂ ਬਾਅਦ ਤੁਸੀਂ ਇੱਕ ਜੱਗ ਪਾਣੀ ਦਾ ਪਾਦੋ ਖੁੱਲਾ ਪਾਣੀ ਪਾਦੋ ਤਾਂ ਕਿਊ ਰੀਜੇਗੀ ਬੜੀ ਉਹ ਇੰਨਾਂ ਰਿੱਝੇਗਾ ਲੱਸੀ ਤਾਂ ਪਾਣੀ ਨੀਂ ਨਾਂ ਅਸੀ ਇਦੇ ਚ ਜੀ, ਜੀ, ਨਈਂ ਜੀ ਨਈਂ ਨਾ ਲੱਸੀ ਪੈਣੀ ਨਾ ਦਹੀਂ ਪੈਣੀ ਸਿਰਫ ਦਾ ਖੱਟਾ ਪੈਣ ਹਨਾਂ।
ਅੱਛਾ ਮੈਂ ਇੱਕ ਵਾਰੀ ਦੇਖੀ ਸੀ ਉਹਨਾਂ ਨੇ ਤੇ ਲੱਸੀ ਪਾਏ ਸੀ ਡੋਲੂ ਭਰ ਕੇ ਤਾਂ ਮੈਂ ਤੁਹਾਡੇ ਕੋਲ ਪੁੱਛਿਆ ਬਈ ਕੁਆਂਟਿਟੀ ਕਿਵੇਂ ਪਤਾ ਲੱਗੇਗੀ
ਨਹੀਂ ਨਹੀਂ ਨਹੀਂ ਨਹੀਂ ਲੱਸੀ ਤੇ ਪੈਣੀ ਹੀ ਨ ਇਹਦੇ ਚ ਕਿਉਂ ਕਿ ਲੱਸੀ ਵਾਲੇ ਤੇ ਕੜੀ ਹੈ ਹੀ ਨਹੀਂੀ ਹੈ ਪੰਜਾਬੀ ਕੜੀ ਨੀ ਹੈ ਸਿੰਧੀ ਕੜੀ ਹੈ
ਅੱਛਾ ਅੱਛਾ ਇਹ ਪਾਣੀ ਦੇ ਨਾਲ ਬੰਦੀ
ਹਾਂ ਇਹ ਇਮਲੀ ਦਾ ਖੱਟਾ ਪੈ ਜਾ ਘਰੇ ਚ ਹਾਂ ਬਸ ਉਹ ਵੀ ਪੰਜ ਆਪਾਂ ਸੀਰਾਾ ਬਣਾਉਂਦੇ ਸੀ ਸਰਦੀਆਂ ਚ ੇਸ ਦਾ ਹਨਾ ਜੇ ਬਸ ਐ ਵਸ ਹਾਂ ਭੁੰਨ ਤੇ ਉਹਦੇ ਚ ਫੇਿਰ ਬਸ ਅਹ ਚੰਗੀ ਤਰ੍ਹਾਂ ਉਬਾਲੇ ਆ ਜਾਣਗੇ ਬੇਸਣ ਗਾੜਾ ਜਿਹਾ ਹੋ ਜਾੇਗਾ ਤੇ ਤੁਸੀਂ ਸਾਰੀ ਸਬਜ਼ੀਆਂ ਪਾ ਦੋ ਵੀ ਦੇ ਹਨ ਇੰਲ ਖੱਟਾ ਪਾ ਲੋੋ ਤੇ ਧਨੀਆ ਪਾਓ ਰਾ ਤਨੀਆਂ
ਅੱਛਾ
ਕੀ ਆਪਣੀ ਤੁਹਾਡੀ ਚੁਆਇਸ ਵਿੱਚ ਜੋ ਮਰਜ਼ੀ ਚੀਜ਼ਾਂ ਪਾ ਸਕਦੇ ਹੋ ਉਹਦੇ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ
ਅੱਛਾ ਇਹਦੇ ਚ ਆਲੂ ਪਿੱਲੀਆਂ ਹਨਾ ਸਭ ਕੁਛ ਸਾਰੀ ਸਬਜ਼ੀ ਫਰਾਈ ਕਰਨੀ ਹੈਾ ਤੇ ਚੋਪ ਕਿਵੇਂ ਕਰਨੀ ਮਤਲਬ ਛੋਟੀ ਛੋਟੀ ਚੋਪ ਕਰਨੀ ਥੋੜੀ ਹੋ ਨੋਰਮਲ ਸਾਈਜ਼
ਠੀਕ ਹੋਵੇ ਜ਼ਿਆਦਾ ਬਾਰਕ ਵੀ ਨਾ ਹੋਏ ਤੇਚਾਰਾ ਮੋਟੀ ਵੀ ਨਾ ਆ ਨਾ ਇੰਨੀ ਹੋਵੇ ਜਿਹੜੀ ਆਪਾਂ ਹਾਂ ਜਿਹੜੀ ਅੱਛੀ ਲੱਗੇ ਕਿਉਂਕਿ ਆਪਾਂ ਕਈ ਵਾਰ ਕੜਸ਼ੀ ਚ ਪਾਵਾਂਗੇ ਤੇ ਦੋ ਚਾਰ ਚੀਜ਼ਾਂ ਆਉਣ ਤੇ ਉਹ ਅੱਛੀਆਂ ਲੱਗਣ ਨਾ ਹਨਾ
ਹਾਂਜੀ ਮੈਂ ਤਾਂ ਹੀ ਇਹਦੇ ਬੀਨਸ ਪੈ ਸਕਦੇ ਨੇ ਫੇਿਰ ਤਾਂ ਨਾ
ਤੁਸੀਂ ਇਹਦੇ ਚ ਕੁਛ ਐਨੀਥਿੰਗ ਕੁਛ ਵੀ ਪਾ ਸਕਦੇ ਹੋਦੇ ਤੁਸੀਂ
ਅੱਛਾ
ਹਮ ਹਮ
ਹਮ ਚਲੋ ਕੋਈ ਨੀ ਮੈਂ ਟਰਾਈ ਕਰਾਂਗੀ ਜਰੂਰ ਹਾਂਜੀ ਹੋਰ ਸੁਣਾਓ ਘਰ ਪਰਿਵਾਰ ਸਭ ਠੀਕ
ਹਾਂਜੀ ਹਾਂਜੀ ਸਭ ਠੀਕ ਨੇ ਮੇਰੇ ਇੱਥੇ ਤੇ ਬਸ ਸਭ ਠੀਕ ਠਾਕ ਨੇ ਸਭ ਵਧੀਆ ਨੇ ਹਮ ਡਿਨਰ ਬਸ ਹੁਣ ਹੁਣ ਲੱਗਾਂਗੇ ਹੁਣ ਡਿਨਰ ਤਿਆਰ ਕਰਾਂਗੇ ਬਸ ਟਾਈਮ ਹੋ ਗਿਆ ਬਸ ਡਾ ਕੋਲ ਆ ਗਿਆ ਸੀ ਹਾਂ ਹਾਂ ਮੈਂ ਕਿਹਾ ਚਲੋ ਤ ਗੱਲ ਕਰ ਲਈ ਤੇ ਬਸ ਹੁਣ ਡਿਨਰ ਦੀ ਤਿਆਰੀ ਕਰਾਂਗੇ
ਅੱਛਾ ਦਾਲ ਵਗੈਰਾ ਹੀ ਬਣਾਓਗੇ ਹੁਣ ਤੇ ਰਾਤੀ ਨਾਓ ਚੱਲਦੀ ਹੈ ਹਾਂਜੀ ਹਾਂਜੀ
ਬਨਾਵਾਂਗੇ
ਹਾਂਜੀ ਚੰਗਾ ਸਤਿ ਸ੍ਰੀ ਅਕਾਲ ਸ਼ਛ